ਹੈਲੋ ਹਾਂ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਏ? ਠੀਕ ਹੋ। ਹਾਂਜੀ, ਵਧੀਆ ਤੁਸੀਂ ਦੱਸੋ। ਮੈਂ ਵੀ ਵਧੀਆ ਵਾ। ਫੋਨ ਕਰ ਲਿਆ ਤੁਸੀਂ ਹੈ ਬੜੇ ਦਿਨਾਂ ਬਾਅਦ ਆ ਬੜੇ ਦਿਨਾਂ ਬਾਅਦ। ਫੋਨ ਕੀਤਾ ਤੁਸੀਂ। ਹਾਂ ਬਸ ਭਾਭੀ ਟਾਈਮ ਈ ਨੀ ਲਗਦਾ, ਤੁਹਾਨੂੰ ਪਤਾ ਈ ਏ। ਜੀ ਔ ਤੇ ਗੱਲ ਹੈਗੀ ਏ। ਸਹੀ ਗੱਲ ਏ, ਹੋਰ ਬਸ ਵਧਿਆ, ਬਸ ਕੁਜ ਠੀਕ ਨੀ ਰਹਿੰਦੀ ਸੀ ਅਜ ਕੱਲ, ਅੱਛਾ ਕਿਉਂ ਤਬੀਅਤ ਠੀਕ ਨੀ ਰਹਿੰਦੀ ਤੁਹਾਡੀ, ਹਾਂ ਬਸ ਵੈਟ ਕਾਫੀ ਵਾਦ ਗਯਾ ਸੀ। ਅੱਛ, ਅੱਛਾ। ਅੱਛਾ।
ਹਾਂਜੀ
ਦਵਾਈ ਵਗੈਰਾ ਲਿੱਤੀ ਏ। ਹਾਂਜੀ -ਹਾਂਜੀ ਲੈ ਰਹੀ, ਅੱਛਾ ਅਤੇ ਦਵਾਈ ਤੁਸੀਂ ਨਾ ਆਪਣਾ ਗੱਲ ਕਵਾਂ, ਦਵਾਈ ਤੁਸੀਂ ਘੱਟ ਖਾਣਾ
ਨਹੀਂ ਆਹ
ਦਵਾਈ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਖਰਾਬ ਬੜੀ ਕਰ ਜਾਂਦੀ ਦਵਾਈਆਂ ਨਾ ਇਕਦਮ ਤੁਹਾਡੀ ਏਜ਼ ਵੀ ਇੰਨੀ ਨਹੀਂ ਹੈਗੀ ਜਿਵੇਂ ਤੁਸੀਂ ਹਾਂਜੀ -ਹਾਂਜੀ, ਹਾਂ ਤੇ ਤੁਸੀਂ ਵਾਲਕ ਕਰਿਆ ਕਰੋ ਨਾ ਸਵੇ ਸਵੇਰੇ ਨਹੀਂ ਹੁਣ ਤੇ ਮੈਂ ਕਰਨੀ ਆ ਵਾਲਕ ਡਾਕਟਰ ਨੇ ਕਿਹਾ ਮੈਂ ਰੈਗੂਲਰ, ਅੱਛਾ ਅੱਛਾ, ਦਿੱਕਤ ਹੋ ਗਈ ਸੀ, ਕੇਸਟਰੋਲ ਵਸਧ ਗਿਆ ਸੀ ਮੇਰਾ ਅੱਛਾ ਆ ਨਹੀਂ ਸਾਨੂੰ ਪਤਾ ਹੀ ਨਹੀਂ ਤੁਹਾਡਾ ਸਗੋ ਫੇਰ ਤੁਸੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਤੁਹਾਨੂੰ ਫੋਨ ਜ਼ਰੂਰ ਕਰਦੀ ਹਾਂਜੀ ਅੱਛਾ ਤੇ ਨਾ ਤੁਸੀਂ ਪਾਣੀ ਪਿਆ ਕਰੋ ਪਾਣੀ ਸਵੇਰੇ ਉਠ ਕੇ ਪਹਿਲੇ ਤੇ ਇਹ ਗੱਲ ਐ ਜਿਹਨਾਂ ਦਾ ਕੋਲਸਟਰੋਲ ਵੱਧਦਾ ਨਾ ਉਹਨਾਂ ਦੀ ਵੋਕ ਬੜੀ ਜ਼ਰੂਰੀ ਹੁੰਦੀ ਹੈ
ਹਾਂਜੀ ਭਾਬੀ
ਵੋਕਸ ਅੱਛਾ ਅੱਛਾ ਨਹੀਂ ਵੋਕ ਕਰਿਆ ਕਰੋ ਜੋ ਸਵੇਰ ਦੀ ਸੈਰ ਹੁੰਦੀ ਨਾ ਮਤਲਬ ਉਹ ਬੜੀ ਵਧੀਆ ਆਉਂਦੀ ਐ ਹਾਂਜੀ ਹਾਂਜੀ
ਕਰਨੀ ਆ ਮੈਂ ਵੋਕ ਸ਼ਾਮੀ ਕਰਨੀ ਆ ਦਸ ਮਿੰਟਾਂ
ਨਾ ਟਾਈਮ ਲੱਗਦਾ ਬਸ ਜਿਹ ਪਤਾ ਬੱਚਿਆਂ ਚ ਲੰਘ ਜਾਈਦਾ ਅੱਛਾ ਅੱਛਾ ਬਸ ਵਧੀਆ ਹਾਂਜੀ ਮੈਂ ਵਧੀਆ ਮੈਂ ਤੇ ਆਪਣਾ ਜਾ ਰਹੀ ਹਾਂ ਅੱਜ ਕੱਲ ਨਾ ਬੱਚੀਆਂ ਛੁੱਟੀਆਂ ਸੀ ਹਾਂਜੀ ਹਾਂਜੀ ਅਤੇ ਹਾਂਜੀ ਹਾਂਜੀ ਜਿੰਮ ਜੁਆਇਨ ਕੀਤੀ ਤੇ ਹੁਣ ਦੇਖੋ ਅੱਛਾ ਨਹੀਂ ਤੁਹਾਡੇ ਵੈਸੇ ਹਲੇੇ ਵੀਕ ਅਤੇਨੈਸੇ ਤੁਸੀਂ ਤੇ ਨਾ ਹੀ ਕਰਨਾ ਹਲੇ ਹਾ ਅੱਛਾ ਅੱਛਾ ਨਹੀਂ ਤੁਸੀਂ ਰੈਗੂਲਰ ਸਵੇਰੇ ਉੱਠੋ ਪਾਣੀ ਪੀਓ ਪਹਿਲੇ ਤੇ ਇੱਕ ਗਲਾਸ ਹਾਂਜੀ ਤੇ ਤੁਸੀਂ ਅਗਰ ਕੋਲੇਸਟਰ੍ਰੋਲ ਤੁਹਾਡਾ ਵਧੀਆ ਨਾ ਤੁਸੀਂ ਕਹਿ ਰਹੇ ਹੋ ਤੁਸੀਂ ਥੋੜ੍ਹਾ ਥੋਮ ਖਾ ਲਿਆ ਕਰੋ ਥੋਮ ਦੀ ਤੂਰੀਆਂ ਖਾਓ ਤੁਡਾ ਦੇਖੋ ਕਿਵੇਂ ਮਤਲਬ ਸਹੀ ਹੋ ਜੇਗਾ ਕੋਲਸਟਰੋਲ ਵੀ ਸਹੀ ਹੋ ਜੇਗਾ ਕਿਉਂਕਿ ਕੋਲੇਸਟਰੋਲ ਨਾ ਖੂਨ ਵੀ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਬੋਡੀ ਚ ਨਾ ਹਾਂਜੀ ਹਾਂਜੀ ਚਲੋ ਤੁਸੀਂ ਛੱਡੋ ਪਰੇ ਤੁਸੀਂ ਨਾ ਬਸ ਇੱਕ ਸਵੇਰੇ ਸੈਰ ਤੇ ਇੱਕ ਪਾਣੀ ਅਤੇ ਥੋਮ ਇਹ ਤਿੰਨ ਚੀਜ਼ਾਂ ਕਰ ਲਓ ਤੁਸੀਂ ਠੀਕ ਹੋ ਜਾਣਾ ਕੋਈ ਦਵਾਈਆਂ ਦੀ ਲੋੜ ਨਹੀਂ ਪੈਣੀ ਤੁਹਾਨੂੰ
ਨਹੀਂ ਦਵਾਈ ਨਹੀਂ ਦਿੱਤੀ ਡਾਕਟਰ ਨੇ ਉਝ ਮੈ ਦੱਸਿਆ ਰੈਗੂਲਰ ਦਵਾਈ ਇੱਕ ਚੱਲੀ ਸੀ ਮੇਰੀ ਹਾਂਜੀ ਕਲਸਟਰ੍ਰੋਲ ਬਸ ਚਲਦੀ ਪਈ ਹੈ ਬਾਕੀ ਸ਼ੂਗਰ ਦੀ ਕਹਿੰਦੇ ਤੁਸੀਂ ਸ਼ੂਗਰ
ਅੱਛਾ ਨਹੀਂ ਮੈਂ ਤੇ ਬੜਾ ਧਿਆਨ ਰੱਖਣੀ ਆ ਆਪਣੇ ਸਰੀਰ ਦਾ ਕਿਉ ਹਾਂਜੀ -ਹਾਂਜੀ ਫਿਰ ਉਨਾ ਨੇ ਕਿਆ ਕੀ ਬਸ ਤੁਸੀ ਸ਼ੂਗਰ 'ਚ ਮਿੱਠਾ ਬਿਲਕੁਲ ਬੰਦ ਕਰ ਦਿਓ। ਹਾਂਜੀ, ਉਹ ਮਿਠਾਸ ਤੇ -ਕੰਟਰੋਲ ਏ। ਹਾਂਜੀ ਹਾਂਜੀ। ਤੁਸੀਂ ਨਾ ਦੇਸੀ ਖੰਡ ਯੂਸ ਕਰਿਆ ਕਰੋ। ਨਹੀ ਸਾਡੇ ਤੇ ਖੰਡ ਲੈ ਈ ਨਈ ਰਏ। ਮਤਲਬ ਅੱਛਾ ਬਿਲਕੁਲ ਨਈ ਲੈ ਰਹੇ ਤੁਸੀ। ਬਿਲਕੁਲ ਬੰਦ ਕਰ ਦਿਤੀ। ਅੱਛਾ-ਅੱਛਾ ਠੀਕ ਏ। ਹਾਂਜੀ। ਮੇਰੇ ਵੀ ਨਾ ਆਪਣਾ ਗੋਡੇ ਬੜੇ ਦਰਦ ਹੋਣ ਲੱਗ ਗਏ ਸੀਗੇ। ਤੇ ਕਿਉਂਕਿ ਵਰਕ ਆਊਟ- ਹੋਂਦਾ ਨੀ ਬੋਡੀ ਨੂੰ ਦੇਖੋ ਚਾਈਦਾ। ਜਿਸ ਤਰ੍ਹਾਂ ਅਸੀਂ ਘਰ ਕੰਮ ਕਰਨੇ ਆਂ ਰੈਗੂਲਰ- ਜੋ ਉਹਦੇ ਨਾਲ ਸਾਡਾ ਕੁਛ ਮਤਲਬ ਚਲੋ ਉਹ ਤੇ ਡੇਲੀ ਦਾ ਸਾਡਾ ਕੰਮ ਏ। ਪਰ ਸਾਡੇ ਨਾ ਗੋਡੇ ਬੜੇ- ਪੀੜ ਹੋਣੇ ਸ਼ੁਰੂ ਹੋ ਗਏ ਸੀ ਫਿਰ ਮੈਂ ਹੁਣ ਜਿੰਮ ਜੁਆਇਨ ਕੀਤੀ ਏ। ਐ ਕਹਿੰਦੇ ਆਪਣਾ ਧਿਆਨ ਰੱਖ- ਰਖਿਆ ਕਰ ਜਿਮ ਜਾਇਆ ਕਰ। ਸਵੇਰੇ ਇੱਕ ਸੈਰ ਕਰਨੀ ਸ਼ੁਰੂ ਕਰਤੀ ਏ। ਗਲਾਸ ਪਾਣੀ- ਤੇ ਹਾਂਜੀ ਆਪਣੇ ਟੈਮ। ਭੇਜਦੇ ਨੇ -ਹਾਂ ਨਹੀਂ। ਨਹੀਂ ਮੇਰੇ ਤੇ ਬੜਾ ਆਰਾਮ ਮਿਲ ਗਿਆ। ਮੇਰੇ ਗੋਡਿਆਂ ਨੂੰ- ਫਸਟ ਟਾਈਮ ਗਈ ਸੀ ਨਾ ਜੋ ਜਿੰਮ 'ਚ ਵਰਕ ਆਊਟ ਕੀਤਾ ਤੇ ਮੇਰੇ ਤੇ ਬੜੀ- ਮਸਲਸ ਪੇਨ, ਜਿਵੇਂ ਸਟਰੈਚਿੰਗਸ ਹੁੰਦੀਆ ਏ ਨਾ- ਮਸਲ ਸੋ ਦੀ ਖਿਚੀਣਦੀਆਂ ਤੇ ਹੋ ਜਾਂਦ- ਦਏ- ਬਟ ਨਹੀਂ ਹੋਣ ਤੇ ਸਭ ਠੀਕ ਹੋ ਗਿਆ। ਬੋਡੀ ਐਂਜ ਫਿਟ ਹੋ ਜਾਏਗੀ ਅੰਦਰ ਈ।
ਚਲੋ ਵਧੀਆ।
ਤੇ ਤੁਸੀਂ ਜਾਇਆ ਕਰੋ ਸਗੋਂ। ਦੇਖੋ ਆਪਣਾ ਸਰੀਰ ਬੜਾ ਜ਼ਰੂਰੀ ਏ। ਧਿਆਨ ਰੱਖਣਾ- ਸਾਡੇ ਬੱਚਿਆਂ ਦਾ ਧਿਆ ਹਾਂਜੀ -ਹਾਂਜੀ। ਬਸ ਤੂਹਾਨੂੰ ਪਤਾ ਬਿਮਾਰੀ ਤਾ ਆਪੇ ਈ ਲਗ ਜਾਂਦੀਆ ਨੇ। ਅਸੀ ਕੇੜਾ ਏਨਾ ਮਿਠਾ ਖਾਂਦੇ ਸੀ। ਹਾਂਜੀ ਨਹੀਂ ਉਹ ਫੇਰ- ਜਾਂਦਾ ਸਰੀਰ ਚ ਨਾ ਨਈ ਪਤਾ ਲਗਦਾ, ਸਈ ਗਲ ਐ ਬਸ ਤਾ ਈ ਮੈ ਪਿਛੇ ਇਕ ਮਹੀਨਾ ਪੂਰੇ ਮੰਜੇ ਤ ਸੀ। ਅਛਾ- ਅਛਾ। ਫੇਰ ਮੈ ਕੰਮ ਅਲੀ ਲਾਈ ਕਿਉਂਕਿ, ਕੰਮ ਕਰਨ ਅਲਾ ਕੋਈ ਨਹੀ ਸੀ। ਹਾਂਜੀ ਓ ਤੇ ਗਲ ਹੇਗੀ ਏ, ਰੋਟੀ- ਪਾਣੀ ਬੱਚਿਆਂ ਦੀ ਹਾਂਜੀ-ਹਾਂਜੀ।
ਬਸ ਹਣ
ਹੁਣ ਥੋੜਾ ਫਰਕ ਏ ਫੇਰ ਹੁਣ ਮੈ ਹਟਾਤੀ, ਮੈ ਕਿਆ ਹੁਣ ਮੈ ਆਪੇ ਕਰਾਂਗੀ ਥੋੜੀ ਐਕਸਰਸਾਈਜ਼ ਹੋ ਜਾਏਗੀ ਮੇਰੀ। ਹਾਂ ਸੀ ਗਲ ਏ। ਹੋਰ ਦੱਸੋ? ਬਸ ਵਧੀਆ, ਕੇੜੀ ਜਿਮ ਕੀ ਕਰਦੇ ਓ ਸਟਾਟਿੰਗ ਏ ਸਟਾਟਿੰਗ ਤੇ ਓ ਆਪਣਾ ਨੋਰ ਮਲਿਓ ਹੀ ਉਹ ਕਰਾ ਰਹੇ ਨੇ ਜਿਵੇਂ ਮ ਉਹ ਹੋ ਗਿਆ ਲੈਗ ਵੀ ਹੋ ਗਈ। ਹਾਂ, ਹਾਂ ਨਹੀਂ -ਨਹੀਂ ਡੰਬਲਸ ਵਗੈਰਾ ਨਹੀਂ ਚੁੱਕਦੇ ਹਲੇ, ਦੇਖੋ ਡੰਬਲ ਚੁੱਕ ਲੇ ਤੇ ਕਾਰ ਦੇ ਹੋਰ ਕੰਮ ਕੌਨ ਕਰੇਗਾ, ਦੱਸੋ ਮੈਨੂੰ ਬੱਚਿਆਂ ਦੇਖੋ ਬਾਜੂ ਤੇ ਦਰਦ ਚੁੱਕੀ ਨਾ ਪਹਿਲੀ ਪਹਿਲੀ ਵਾਰ ਨੋਰਮਲ ਐਕਰਸਾਈਜ ਕਰਦੀ ਆ, ਮੈਂ ਉਧਰ ਜਾ ਕੇ ਨਾ, ਹਾਜੀ, ਹਾਂਜੀ, ਹਾਂਜੀ। ਕਾਰਡੀਉ ਹੋ ਗਿਆ ਜਿਸ ਤਰ੍ਹਾਂ। ਠੀਕ ਹੈ ਵਧੀਆ, ਤੁਸੀ ਤਾਂ ਪਹਿਲੇ ਹੀ ਇੰਨੇ ਫਿਟ ਸੀ, ਹਾਂਜੀ ਹਾਂਜੀ, ਦੇਖੋ ਦੇਖੋ। ਆਪਣਾ ਸਰੀਰ ਦਾ ਧਿਆਨ ਰੱਖਣਾ। ਬੜਾ ਜ਼ਰੂਰੀ ਹੈ, ਸਭ ਤੋਂ ਪਹਿਲੇ ਆਪਣਾ ਸਰੀਰ। ਸਰੀਰ ਠੀਕ ਹੋਏਗਾ, ਤੇ ਘਰ ਦੇ ਸਾਰੇ ਕੰਮ ਕਰਾਂਗੇ, ਬੱਚਿਆਂ ਦਾ ਧਿਆਨ ਰੱਖਣਾ। ਉੰਜ ਵੀ ਨਾ ਸਰੀਰ ਠੀਕ ਨਾ ਹੋਵੇ, ਤੇ ਮੂਡ ਵੀ ਖ਼ਰਾਬ ਰਹਿੰਦਾ, ਕਿਸੇ ਨੂੰ ਬੁਲਾਉਣ ਤੇ ਦਿਲ ਵੀ ਨਹੀਂ ਕਰਦਾ। ਹਾਂਜੀ, ਹਾਂਜੀ। ਦੇਖੋ ਪਹਿਲਾ ਆਪਣੇ ਆਪ ਨੂੰ ਇੰਪੋਰਟੈਂਸ ਦੇਣੀ ਸਿੱਖਣੀ ਚਾਹੀਦੀ, ਬੰਦੇ ਨੂੰ ਨਾ। ਬਸ ਟਾਈਮ ਤਾਂ ਲੱਗਣਾ ਹਾਂ, ਨਹੀਂ ਨਹੀਂ। ਤੁਸੀਂ ਕਿਉਂ ਮੇਰੇ ਨਾਲ ਚੱਲਨਾ। ਮੈਂ ਭਾਅਜੀ ਨਾਲ ਗੱਲ ਕਰਾਂਗੀ, ਮੈਂ ਤੁਹਾਨੂੰ ਲੈ ਜਾਂਗੀ। ਆਪਣੇ ਨਾਲ
ਨਹੀਂ -ਨਹੀਂ ਉਹ ਤਾਂ ਕੁਛ ਨੀ ਕਹਿੰਦੇ, ਉਹ ਤਾਂ ਕੁਛ
ਕੁਛ ਨੀ ਕਹਿੰਦੇ, ਬਸ ਉੰਜ ਟਾਈਮ ਹੀ ਨਹੀਂ ਲੱਗਦਾ ਘਰੋਂ ਹਾਲੇ ਸਰੀਰ ਚ ਜਾਨ ਹੀ ਹੈਨੀ, ਹਾ ਨਹੀਂ ਟਾਈਮਿੰਗ ਦੇਖ ਲੈਣਾ ਜਦੋਂ ਤੁਸੀਂ ਫ੍ਰਰੀ ਹੋਵੋਗੇ, ਤੇ ਹੋਰ ਆਪਣਾ ਵਰਕ ਆਊਟ ਕਰੋ, ਆਪਣਾ ਸਰੀਰ ਬੜਾ ਜ਼ਰੂਰੀ ਹੈ। ਧਿਆਨ ਰੱਖਣਾ, ਹਾਂਜੀ, ਹਾਂਜੀ ਹੋਰ। ਤੁਹਾਡੇ ਸਬ ਠੀਕ ਨੇ ਘਰ, ਹਾਂਜੀ ਸਭ ਠੀਕ ਹੈ, ਬਸ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ, ਟਾਈਮ ਨਹੀਂ ਲੱਗਦਾ, ਫਰੀ ਨਹੀਂ ਹੁੰਦਾ ਬੰਦਾ, ਹਾਂ ਬੱਚਿਆ ਤੁਸੀਂ ਕਿੱਥੇ ਫਰੀ ਹੋਣਾ, ਦੱਸੋ ਤੁਸੀਂ। ਉਹੀ ਛੁੱਟੀ ਛੁੱਟੀਆਂ ਬੱਚਿਆ ਦੀ ਪਈਆਂ ਸਾਡੀਆਂ ਥੋੜ੍ਹੀ ਪਈਆਂ ਦੱਸਾਂ। ਨਾ ਨਾ ਦੇਖ। ਸੰਡੇ ਨੂੰ ਤਾਂ ਸਾਰੇ ਘਰ ਹੁੰਦੇ ਨੇ। ਤੇ ਤੁਸੀਂ ਹੁਣ, ਹਾਂ ਬਿਲਕੁਲ ਸਹੀ ਗੱਲ ਕੀਤੀ। ਤੇ ਸਾਰੇ ਹੁੰਦੇ ਨਾ ਘਰ ਦੇਖੋ। ਕਿਸੇ ਨੂੰ ਇਹ ਲੇਟ ਉੱਠਦੇ ਨੇ। ਕੰਮ ਵੀ ਲੇਟ ਹੁੰਦੇ ਸਾਰੇ। ਹਾਂ ਉਹ ਤੇ ਗੱਲ ਸਹੀ ਆ ਸਾਬ ਨੇ ਆਣਾ ਜਾਣਾ ਦੇਖੋ ਆਪਣਿਆਂ ਨੂੰ ਮਿਲਣਾ ਹੁੰਦਾ ਹੈ ਤੇ ਹੋਰ ਕੀ ਬਣਾਇਆ ਤੁਸੀ ਅੱਜ ਵਾਹ ਜੀ ਵਾਹ ਪੂੜੀਆਂ ਬਣਾਈਆਂ ਨਾਲ ਨਹੀਂ ਨਹੀਂ ਚਿੱਟੇ ਛੋਲੇ ਨਾਲ ਚਾਵਲ ਬਣਾਏ ਅੱਾ ਚਾਵਲ ਭਤੁਰੇ ਨੀ ਬਣਾਏ ਤੁਸੀਂ ਤੁਸੀਂ ਭਠੂਰੇ ਵੀ ਇੰਨੇ ਭੈਣ ਨੂੰ ਆਪਣੀ ਹੈ ਤੇ ਹੋਰ ਨਹੀਂ ਮੈਂ ਆਉਣਾ ਮੇਰੇ ਬੱਚੇ ਵੀ ਕਹਿ ਰਹੇ ਸੀ ਕੀ ਇਹਨਾਂ ਦੇ ਕਾਰ ਚ ਆਣਾ ਹਾਂਜੀ ਹਾਂਜੀ ਆਵਾਂਗੇ ਜ਼ਰੂਰ ਉਹ ਤੇ ਹੋਰ ਛੁੱਟੀਆਂ ਕਿੱਥੇ ਜਾਣਾ ਬ ਦੋ ਅੱਛਾ ਅੱਾ ਹਾਂ ਮੈਂ ਜਰੂਰ ਹ ਹਾਂ ਅਤੇ ਗੱਲ ਹੈ ਗ ਹੈ ਸਵੇਰੇ ਹੀ ਆਵਾਂਗੀ ਨਾ ਫਿਰ ਮੈਂ ਤੇ ਤੁਸੀਂ ਉਹਹੀ ਮੋਮੋਸ ਵੀ ਬਣਾ ਲੈਣਾ ਤੁਸੀਂ ਮੋਮੋ ਬਸ ਬਣਾਦੇ ਤੁ ਹ ਮੈਂ ਸਿੱਖਣੇ ਵੀਨ ਤੁਹਾਡੇ ਕੋਲੋਂ ਕਿਉਂਕਿ ਮੇਰੇ ਬੱਚੇ ਕਹਿੰਦੇ ਨੇ ਬਹੁਤ ਟੇਸਟੀ ਬਣਾਉਂਦੇ ਨੇ ਉਹ ਤੁਸੀਂ ਬਣਾਉਦੇ ਨੀ ਮੈਂ ਕਿਹਾ ਬੇਟਾ ਮੈਨੂੰ ਆਉਂਦੇ ਨੀ ਮੈਂ ਪੁੱਛਾਂਗੀ ਉਹਨਾਂ ਕੋਲ ਕਿਵੇਂ ਬਣਾਉਦੇ ਨੇ ਹਾਂਜੀ ਅੱਛਾ ਅੱਛਾ ਚਲੋ ਕੋਈ ਨੀ ਦੇਖੋ ਤੇ ਲਾਉ ਚਾਹੀਦਾ ਕੰਮ ਕਰਨ ਦਾ ਸਭ ਕੰਮ ਆਸਾਨ ਲੱਗਦੇ ਨੇ ਬਿਲਕੁ ਦੇਖੋ ਕੱਲ੍ਹ ਹੁੰਦੀ ਨਾ ਜਦੋਂ ਸਾਡਾ ਦਿਲ ਹੀ ਨਹੀਂੀ ਕਰਦਾ ਤੇ ਫੇਰ ਕਿ ਬੰ ਣ ਦੱਸੋ ਮੇਰੇ ਕੋਲ ਤੇ ਬਿਲਕੁਲ ਨੀ ਬੰਦੇ ਕੋਲ ਸਾ ਓਹੀ ਚੀਜ਼ ਆਉਂਦੀ ਦੇਖੋ ਅੱਛਾ ਅੱਛਾ ਤੁਸੀਂ ਵੈਸ ਹੀ ਸੁਣਿਆ ਸੀ ਮੋਮਸ ਤੁ ਬੜੇ ਟੇਸਟੀ ਬਣਾਉਂਦੇ ਹੋ ਸਟੀਮ ਵਾਲੇ ਹਾਂਜੀ ਹ ਆਵਾਂਗੇ ਰੋ ਛੁਟੀਆਂ ਨੇ ਆਉਂਦੇ ਕੋ ਲਗਾਵਾਂਗੇ ਚੱਕਰ ਹਾਂਜੀ ਹਾਂਜੀ ਹੋਰ ਸਭ ਠੀਕ ਨੇ ਘਰ ਸਭ ਬਿਜ਼ੀ ਨੇ ਆਪਣੇ ਆਪਣੇ ਸਭ ਠੀਕ ਨੇ ਹਾਂਜੀ ਹਾਂਜੀ ਉਹਨਾਂ ਨੂੰ ਵੀ ਨਾ ਲੈ ਕੇ ਜਾਂਦੀ ਆ ਉਹ ਵੀ ਥੋੜੇ ਹੈਲਦੀ ਨੇ ਨਾ ਭਾਬੀ ਨੂੰ ਹਾਂਜੀ ਹਾਂਜੀ ਉਹ ਵੀ ਫ੍ਰਰੀ ਹੁੰਦੀ ਦਿਨ ਸਵੇਰੇ ਤੇ ਮੈਂ ਨਾਲ ਲੈ ਮੈਂ ਕਿਹਾ ਦੇਖੋ ਪਹਿਲੇ ਆਪਣਾ ਸਰੀਰ ਦਾ ਧਿਆਨ ਕਰੋ ਉਹਨਾਂ ਦੇ ਹਾਂ ਬੱਚੇ ਵੱਡੇ ਨੇ ਉਹਨਾਂ ਦੇ ਇਹ ਨਾਲ ਤਾਂ ਕੋਈ ਕਦੀ ਨ ਨਹੀਂ ਹਾਂਜੀ ਹਾਂਜੀ ਫਿਰ ਨਾ ਹਾਂ ਘਰ ਦਾ ਬੜੀ ਸਿਆਣ ਹੈਗੀਆਂ ਸਬ ਮਤਲਬ ਮੈਨੇਜ ਕਰ ਲੈਂਦੀਆਂ ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਜੇ ਮੈਨ ਥੋੜੀ ਦਿੱਕਤ ਆਉਂਦੀ ਪਰ ਫੇਿਰ ਵੀ ਮੈਂ ਟਾਈਮ ਨਿਕਾਲ ਲੈਂਦੀ ਹਾਂ ਦੇਖੋ ਆਪਣੇ ਹਾਂ ਦੇਖੋ ਵਾਹਿਗੁਰੂ ਕਰਮਾ ਜੀ ਸਖਾ ਤੇ ਮਿਲ ਜਾੇਗਾ ਨ ਤਾਂ ਕਿੱਥੇ ਦੇਖੋ ਅਸੀਂ ਤੇ ਆਪਣਾ ਹਾਂਜੀ ਹਾਂਜੀ ਕੁਛ ਨੀ ਕਹਿ ਸਕਦੇ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਹਾਂਜੀ ਆਪ ਚੰਗੇ ਰਹੋ ਤੇ ਸਭ ਚੰਗਾ ਏ ਕਿਉਂ ਬਈ ਜੇ ਅਸੀਂ ਸਹੀ ਨਜ਼ਰ ਨਾਲ ਵੇਖਾਂਗੇ ਸਭ ਨੂੰ ਸਹੀ ਵਿਖਣਗੇ, ਜੇ ਸਹੀ ਅਪਨਾ ਮਨ ਚ ਈ ਪੈਲੇ ਓਦੇ ਪ੍ਰਤੀ ਸਾਡੇ ਮਨ ਚ ਹੋਏਗਾ। ਕੁਛ ਵੈਰ ਵਗੈਰਾ ਤੇ ਸਾਨੂੰ ਬੰਦਾ ਉਸ ਤਰ੍ਹਾਂ ਹੀ ਦਿਸਦਾ ਦੇਖੋ ਐਵੇਂ ਹੀ ਹੁੰਦਾ ਨਹੀਂ ਹਾਂਜੀ ਹਾਂਜੀ ਹੋਰ ਹਾਂਜੀ ਹਜੀ ਠੀਕ ਚੰਗਾ ਜੀ ਸਤਿ ਸ੍ਰੀ ਅਕਾਲ ਬੜਾ ਮਨ ਖੁਸ਼ ਰਿਹਾ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ਸਤ੍ਰੀ